ਹੈਲੋ ਹਾਂਜੀ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
ਹੋਰ ਕੀ ਹਾਲ ਏ
ਵਧੀਆ ਤੁਸੀਂ ਸੁਣਾਓ
ਬਸ ਵਧੀਆ ਵਧੀਆ ਹੋਰ ਘਰ ਪਰਿਵਾਰ ਠੀਕ ਹੈ ਸਭ ਬੱਚੇ
ਸਭ। ਸਭ ਠੀਕ ਨੇ, ਤੁਸੀਂ ਸੁਣਾਓ? ਸਭ ਠੀਕ ਨੇ।
ਅੱਛਾ, ਹੋਰ ਕੀ ਚੱਲ ਰਿਹਾ, ਅੱਜ?
ਕਰ ਲਿਆ।
ਬਸ ਥੋੜ੍ਹਾ ਫਰੀ ਹੋਏ ਸੀ ਮੈਂ ਕਿਹਾ ਬੜਾ ਟਾਈਮ ਹੋ ਗਿਆ ਵੀਰ ਜੀ ਨਾਲ ਗੱਲ ਨਹੀਂ ਹੋਈ
ਅੱਛਾ
ਨਹੀਂ
ਚਲੋ ਹੋਰ ਤੁਸੀਂ ਘਰ ਪਰਿਵਾਰ ਸਭ ਠੀਕ ਨੇ
ਹਾਂਜੀ ਹਾਂਜੀ ਸਭ ਵਧੀਆ ਸਭ ਠੀਕ ਠਾਕ ਹਾਂਜੀ ਬਸ ਮੈਂ ਕਿਹਾ ਪੁੱਛਿਆ ਉਹ ਥੋੜ੍ਹਾ ਜਿਹਾ ਉਹ ਕਹਿ ਰਹੇ ਸੀ ਕਿ ਉਹ ਮਤਲਬ ਕਿ ਉਹਨਾਂ ਨੂੰ ਪਤਾ ਹੈਗਾ ਵੇ ਅ ਜਿਹੜਾ ਅੱਜ ਕੱਲ੍ਹ ਚੱਲ ਰਿਹਾ ਬਹੁਤ ਅ ਕੀ ਕਹਿੰਦੇ ਨੇ ਪੋਲਿਊਸ਼ਨ ਵਗੈਰਾ ਬਾਰੇ। ਤੇ ਮੈਂ ਕਿਹਾ ਪੁਛਾਂ ਤੁਹਾਨੂੰ ਤੁਹਾਡੇ ਓਥੇ ਵੀ ਐਵੇਂ ਹੀ ਹੋ ਰਿਹਾ ਐ। ਪੋਲਿਊਸ਼ਨ ਤੋਂ ਜਿਹੜੀ ਹੈ ਅੱਜ ਕੱਲ ਸੜਕਾਂ ਤੇ ਗੰਦਗੀ ਵਗੈਰਾ ਪਾਣੀ ਦੀ ਵੇਸਟ ਵਗੈਰਾ ਆ ਚੀਜ਼ਾਂ
ਪੋਡੀਊਸ਼ਨ ਤੇ ਹਰ ਪਾਸੇ ਹੋ ਗਿਆ ਹੁਣ, ਏਕ ਸ਼ਹਿਰ ਦੀ ਥੋੜਾ ਗੱਲ ਰਿਹਿਗੀ ਏ।
ਅੱ, ਅੱਛਾ-ਅੱਛਾ, ਅੱਛਾ-ਅੱਛਾ। ਤੁਹਾਡੇ ਓ ਇੱਥੇ ਵੀ ਬਹੁਤ ਹੈਗਾ।
ਸਭ ਪਾਸੇ ਆ, ਸਾਡੇ ਓਥੇ ਬੋਤ ਹੈਗਾ ਪੋਲਿਊਸ਼ਨ। ਬੋਤ ਜ਼ਆਦਾ ਐ।
ਅੱਛਾ। ਤੇ, ਜੋ ਪਾਣੀ ਦੀ ਦਿੱਕਤ ਵਗੈਰਾ ਹੈਗੀ ਏ। ਅੱਛਾ।
ਟ੍ਰੈਫਿਕ ਪੋਲਿਊਸ਼ਨ ਦੋਨੋਂ ਕੱਠੇ ਚੱਲਦੇ ਨੇ।
ਹਾਂਜੀ-ਹਾਂਜੀ ਉਹ ਤੇ, ਹੈ, ਹੀਏ। ਹੂੰ, ਤੇ ਜਿਹੜਾ ਪਾਣੀ ਦੀ ਕਮੀ ਵਗੈਰਾ ਆ ਰਹੀ, ਤੁਹਾਡੇ ਉੱਥੇ ਵੀ ਹੈਗੀ ਏ, ਪਾਣੀ ਦੀ ਦਿੱਕਤ।
ਹੂੰ, ਪਾਣੀ ਬਹੁਤ ਦਿੱਕਤ ਏ, ਪਹਿਲੇ ਪਾਣੀ ਹੁੰਦਾ ਵੀ, ਹੁਣ ਤੇ, ਪਾਣੀ ਵੀ ਬੜਾ ਗੰਦਾ ਆਉਂਦਾ ਨਾਲ।
ਅੱਛਾ-ਅੱਛਾ, ਤੇ ਲੋਕ ਕੁਛ ਹਾਂ ਵੇਸ ਟੇਜ ਵੀ ਬਹੁਤ ਕਰਦੇਨ ਨਾ, ਕੁਛ ਲੋਕ।
ਹੂੰ, ਵੇਸਟੇਜ ਤੇ ਪਹਿਲੇ ਵੀ ਹੁੰਦੀ ਸੀ, ਅ, ਓ ਅਜ-ਕੱਲ ਹੋ ਗਿਆ ਫੈਕਟਰੀਆਂ ਇੰਨੀਆਂ ਖੁੱਲਗੀਆਂ, ਪੇੜ-ਪੌਦੇੇ ਕੱਟੇ ਜਾ ਰਹੇ ਨੇ।
ਹਾਂਜੀ-ਹਾਂਜੀ, ਓਹਦੇ ਕਰਕੇ ਪੋਲਿਊਸ਼ਨ ਵੀ ਹੈ।
ਜਾ ਰਹੀ ਹੈ, ਫੇਰ ਓਹਦੇ ਕਰਕੇ ਪੋਲਿਊਸ਼ਨ ਵੀ ਹੋਣਾ ਐ। ਫਿਰ ਓ, ਗੰਦਗੀ ਵੀ ਹੋਣੀ ਏ, ਫਿਰ ਬਿਮਾਰੀਆਂ ਵੀ ਹੋਣੀਆਂ।
ਬਿਲਕੁਲ-ਬਿਲਕੁਲ, ਬਿਮਾਰੀਆਂ ਤੇ ਬਹੁਤ ਜਾਦਾ ਹੋ ਰਹੀਆਂ ਨੇ, ਅੱਜ-ਕੱਲ ਨਾ। ਹੂਂ, ਹੂਂ, ਓਹੀ ਬਸ ਮੈਨੂੰ ਪਤਾ ਚੱਲਿਆ ਸੀ, ਮੈਂ ਕਿਹਾ, ਸ਼ਾਇਦ ਤੁਹਾਡੇ ਵਾਲੀ ਸਾਈਡ ਥੋੜਾ ਸਾਫ਼-ਸੁਥਰਾ ਏਰੀਆ ਹੈਗਾ ਪੁੱਛੀਏ। ਥੋੜਾ ਪਲੈਨ ਬਣਾ ਰਹੇ ਸੀ, ਘੁੰਮਣ-ਫਿਰਨ ਦਾ ''ਮੈਂ ਕਿਹਾ ਪੁੱਛੀਏ ਜਰਾ ਓਸ ਸਾਈਡ ਅੱਛੀ, ਜਗ੍ਹਾ ਹੈਗੀ ਏ ਕੋਈ ਤਾਂ, ਅਸੀ ਓਥੇ ਈ ਆ ਜਈਏ।
ਹਾਂ, ਜਗ੍ਹਾ ਤੇ ਹੈ ਘੁੰਮਣ ਵਾਸਤੇ, ਸਾਡੇ ਏਥੋਂ ਦੀ ਲੱਗਦਾ ਪੋਂਟਾ ਸਾਬ ਲਗਦਾ ਐ।
ਅੱਛਾ-ਅੱਛਾ।
ਹਾਂ, ਬੋਤ ਅੱਛੀ ਜਗ੍ਹਾ ਓਥੇ ਗੁਰਦੁਆਰਾ ਹੈਗਾ ਐ। ਕਾਫੀ ਸੰਗਤ ਆਂਦੀ ਏ, ਇਤਿਹਾਸੀਕ ਗੁਰਦੁਆਰਾ ਹੈਗਾ ਐ।
ਅੱਛਾ ਜੀ!
ਹਾਂ, ਓਥੇ ਆਓ, ਦਰਸ਼ਨ ਓਥੋਂ ਦੀ ਪੈ ਜਾਂਦਾ ਐ, ਸੱਠ-ਕਿੱਲੋਮੀਟਰ ਨੀਅਰ ਅਬਾਊਟ।
ਅੱਛਾ-ਅੱਛਾ ਕਿੰਨਾ?
ਅਂ ਸਿਕਸਟੀ।
ਅੱਛਾ ਅੱਛਾ ਸਿਕਸਟੀ। ਕਿੰਨਾ ਟਾਈਮ ਲੱਗ ਜਾਂਦਾ ਇਕ ਡੇਢ ਘੰਟਾ ਲੱਗ ਜਾਂਦਾ ਹੋਣਾ।
ਹਾਂ ਡੇਢ ਘੰਟਾ ਲੱਗ ਜਾਂਦਾ ਐ ਬਾਈਕ ਤੇ ਲੱਗ ਜਾਂਦਾ ਐ‌ ਡੇਢ ਘੰਟਾ।
ਅੱ ਅੱਛਾ ਅੱਛਾ ਤੁਸੀ ਗਏ ਹੋਏ ਔ?
ਬਹੁਤ ਵਾ।
ਅੱਛਾ-ਅੱਛਾ।
ਬੋਤ ਵਾਰ ਹਾਂ, ਅਸੀ ਤੇ ਆਂਦੇ-ਜਾਂਦੇ ਰਹੀਦਾ ਘਾਰ 'ਚ ਵੀ ਜਾਈਦੈ, ਬਾਈਕ ਤੇ ਵੀ ਜਾਈਦਾ।
ਅੱਛਾ-ਅੱਛਾ ਬਾਈਕ ਤੇ ਚਲੇ ਜਾਂਦਾ, ਇੰਨਾ ਮਤਲਬ, ਇੰਨੀ ਕਾਫ਼ੀ ਦੂਰ ਫਿਰ ਵੀ, ਘੰਟਾ ਡੇਢ ਲੱਗ ਜਾਂਦਾ ਐ।
ਨਈ ਚਲੇ ਜਾਈ ਜਾਂਦੇ, ਮੋਸਟਲੀ ਬਾਈਕ ਤੇ ਈ ਜਾਂਦੇ ਸਾਰੇ।
ਅੱਛਾ-ਅੱਛਾ।
ਹਾਂ ਬਾਈਕ ਤੇ ਅੱਛਾ, ਜਰਾ ਪਹਾੜੀ ਇਲਾਕਾ ਐ ਨਾ ਅੱਛਾ ਓ ਟਰੈਵਲਿੰਗ ਹੈ, ਬਹੁਤ ਅੱਛੀ ਲੱਗਦੀ ਐ ਉਹਦੇ
ਚਲੋ, ਵਧੀਆ ਐ। ਤੇ ਅ ਅਸੀਂ ਵੀ ਆਵਾਂਗੇ ਸਾਨੂੰ ਵੀ ਲੈ ਕੇ ਜਾਣਾ ਥੋੜਾ ਸਾਨੂੰ ਨਾ ਦੱਸਣਾ ਲੋਕੇਸ਼ਨ ਵਗੈਰਾ ਜੋ ਵੀ ਹੈ ਹਾਂਜੀ ਹਾਂਜੀ ਅੱਛਾ ਤੇ ਬਸ ਪਲਟਾ ਸਹੀ ਵੀ ਹੋਰ ਕੁਛ ਨੀ ਹੈ ਆਸ ਪਾਸ ਕੋਈ ਹਿਲ ਸਟੇਸ਼ਨ ਟਾਈਪ ਵਗੈਰਾ
ਕਾਫੀ ਪਲੇਸਿਸ ਹੈ ਘੁੰਮਣ ਵਾਲੇ ਵਚਰਸ ਰਸਤੇ 'ਚ ਹੱਤ ਨ ਕੁੁੰਡ ਰਾਜ ਪੈਂਦਾ ਉਹ ਵੀ ਇੱਕ ਟੂਰ ਟੂਰਿਸਟ ਏਰੀਆ
ਅੱਛਾ
ਹਮ ਪਟਾ ਸਾਹਿਬ ਤੋਂ ਫਿਰ ਅੱਗੇ ਜਾਣ ਹੋਏ ਅੱਗੇ ਮਸੂਰੀ ਹੈਗਾ ਉਹ ਤਾਂ ਵੈਸੇ ਹੀ ਫੇਮਸ ਹੈਗਾ ਕਾਫੀ
ਮਸੂਰੀ ਹਾਂਜੀ ਸੁਣਿਆ ਹੋਇਆ ਮੈਂ ਮਸੂਰੀ ਹਾਂਜੀ ਹਾਂਜੀ ਹੂੰ। ਗਏ ਦੇ ਓ ਤੁਸੀ ਓਥੇ?
ਹਾਂ ਗਿਆ ਦਾਂ।
ਅੱਛਾ ਅੱਛਾ ਅਸੀਂ ਨੀ ਗਏ ਕਦੀ ਵੀ
ਆਾਂ ਨਾ ਅਸੀਂ ਘੁਮਾ ਕੇ ਲਿਆਵਾਂਗੇ
ਠੀਕ ਹੈ ਠੀਕ ਹੈ ਜ਼ਰੂਰ ਜ਼ਰੂਰ ਜ਼ਰੂਰ ਤੇ ਕਿੰਨੇ ਕਿੰਨੀ ਦੂਰ ਪੈ ਜਾਂਦਾ ਉਹ ਜਿਹੜਾ ਮਸੂਰੀ ਵਗੈਰਾ ਤੁਹਾਡੇ ਉੱਥੋਂ ਦੀ
ਉਹ ਉੱਥੋਂ ਦੀ ਪੈ ਜਾਂਦਾ ਮਸੂਰੀ ਇੱਕ ਸੌ ਦਸ ਪੰਦਰਾਂ ਕਿਲੋਮੀਟਰ ਪੈ ਜਾਂਦਾ
ਅੱਛਾ ਇੱਕ ਸੌ ਦਸ ਮਤਲਬ ਇ ਦੋ ਕੁ ਘੰਟੇ ਦਾ ਰਸਤਾ ਹੋਏਗਾਾ
ਹਾਂ ਆ ਦੋ ਢਾਈ ਘੰਟੇ ਲਗਦੇ ਬਸ
ਠੀਕ ਹੈ ਠੀਕ ਹੈ ਵਧੀਆ ਫਿਰ ਤੇ ਕੋਈ ਖ਼ਾਸ ਦੂਰ ਨੀ ਹੈ।
ਹਾਂ ਸਾਡੇ ਇੱਧਰ ਇਹੋ ਹੀ ਫਾਇਦਾ ਹੈਗਾ ਸਾਡੇ ਨੀਅਰ ਲੱਗ ਜਾਂਦਾ ਹਿਮਾਚਲ ਮੂਚਲ
ਅੱਛਾ ਅੱਛਾ ਚਲੋ ਕਦੀ ਆਏ ਸਾਨੂੰ ਲੈ ਕੇ ਜਾਣਾ ਘੁੰਮਾ ਕੇ ਲਿਆਣਾ ਸਾਨੂੰ ਵੀ ਹਮ ਹਮ ਤੇ ਉੱਥੇ ਮਤਲਬ ਰੁਕਣ ਦਾ ਕਿਵੇਂ ਉਥੇ ਹੁੰ ਹੋਟਲ ਵਗੈਰਾ ਚ ਰੁਕਣਾ ਪੈਂਦਾ ਜਾਂ ਕੋਈ ਹੈ ਉੱਥੇ ਤੁਹਾਡੇ ਰਿਲੇਟਿਵ ਵਗੈਰਾ
ਹੋਟਲ ਵੀ ਹੈ ਪੂਟਾ ਸਾਹਿਬ ਰੂਮ ਆਰਾਮ ਨਾਲ ਮਿਲ ਜਾਂਦਾ ਗੁਰਦੁਆਰੇ ' ਹੀ ਸਟੇ ਕਰਨਾ ਹੋਏ ਤੇ ਟੂਰਜ ਫਿਰ ਹੋਟਲ ਵਗੈਰਾ ਉੱਥੇ ਵੀ ਆਰਾਮ ਨਾਲ ਈਜ਼ਲੀ ਮਿਲ ਜਾਂਦੇ
ਅੱਛਾ ਅਤੇ ਰਿਲੇਟਿਵਸ ਵਗੈਰਾ ਵੀ ਰਹਿੰਦੇ ਨੇ ਤੁਹਾਡੇ ਉੱਥੇ ਕੋਈ ਆ ਐਂਵੇਂ ਹੀ ਹੈ।
ਨਹੀਂ ਰਲੇਟਿਵਸ ਨਹੀਂ ਰਹਿੰਦੇ
ਰਿਲੇ ਰਿਲੇਟਿਵਸ ਨਹੀਂੀ ਰਹਿੰਦੇ ਹਾਂ,
ਅੱਛਾ ਰਿਲੇਟਿਵ ਨੀ ਇੱਥੇ ਤੁਹਾਡੇ ਕੋਈ?
ਹੂੰ,
ਅੱਛਾ ਮਤਲਬ ਉੱਥੇ, ਰੂ ਲੈ ਅਗਰ ਰਹਿਣਾ ਹੋਏ ਉੱਥੇ ਰੁਕਣ ਵਾਸਤੇ ਹੋਟਲ ਹੀ ਮਤਲਬ ਮਿਲੇਗਾ
ਹਾਂ
ਅੱਛਾ ਅੱਛਾ ਚਲੋ ਹੋਰ
ਬਸ ਤੁਸੀਂ ਸੁਣਾਓ ਘਰ ਠੀਕ ਨੇ ਸਭ
ਵਧੀਆ ਵਧੀਆ ਸਭ ਵਧੀਆ ਸਭ ਠੀਕ
ਅੱਛਾ ਲਾਉਣਾ ਕਦੀ ਚੱਕਰ
ਹਾਂਜੀ ਹਾਂਜੀ ਆਵਾਂਗੇ ਕਾਫ਼ੀ ਦਿਨ ਤੋਂ, ਸੋਚ ਰਹੀ ਸੀ ਕਿ ਹੋ ਕੇ ਆਈਏ ਬੜਾ ਟਾਈਮ ਹੋ ਗਿਆ ਹੋ ਕੇ ਨੀ ਆਇਆ ਸੀ ਤੇ ਦੇਖਦੇਿਆਂ ਦੇ
ਆ ਜੋ ਹੁਣ ਤੇ ਛੁੱਟੀਆਂ ਪਈ ਦਿਆ,
ਹਾਂਜੀ, ਹਾਂਜੀ, ਹਾਂਜੀ, ਹਾਂਜੀ, ਉਹ ਮੈਂ ਇੱਕ ਗੱਲ ਹੋਰ ਪੁੱਛਣੀ ਸੀ ਮਤਲਬ‌ ਤੁਸੀਂ ਅ ਕੁਛ ਹੈ, ਵੀ ਭਾਬੀ ਜੀ ਕੁੱਛ ਕਰ ਰਹੇ ਨੇ ਅੱਜ ਕੱਲ-ਕੱਲ ਜਾਂ ਖਾਲੀ ਹੈਗੇ ਨੇ। ਫਰੀ ਹੈਗੇ ਨੇ ਮਤਲਬ?
ਭਾਬੀ ਜੀ ਕਰ ਰਹੇ ਨੇ, ਕਲੋਥਸ ਵਗੈਰਾ ਗਾਰਮੈਂਟਸ ਵਗੈਰਾ ਤਾਂ ਕਰ ਰਹੇ ਨੇ ਕੰਮ।
ਅੱਛਾ, ਅੱਛਾ।
ਹੂੰ,
ਅੱਛਾ, ਕਲੋਥਸ ਵਗੈਰਾ ਮਤਲਬ ਕਿਵੇਂ, ਜਿਵੇਂ ਮਤਲਬ ਰੇਡੀਮੇਡ
ਹਾਂ,
ਅੱਛਾ, ਜੈਂਟਸ ਜਾਂ ਬੱਚਿਆਂ ਦੇ,
ਲੇਡੀਜ਼ ਦੇ।
ਅੱਛਾ-ਅੱਛਾ ਲੇਡੀਜ਼ ਅੱਛਾ ਲੇਡੀਜ਼ ਸੂਟ ਵਗੈਰਾ।
ਹਾਂ,
ਅੱਛਾ, ਅੱਛਾ। ਚਲੋ ਹੋਰ ਮਤਲਬ ਕਿ ਉਹ ਕੀ ਚੀਜ਼ਾਂ ਨੇ ਕੁਛ ਆਈਟਮ ਦਾ ਤੁਹਾਨੂੰ ਪਤਾ ਹੈਗਾ, ਕੀ-ਕੀ ਰੱਖਿਆ ਦਾ ਉਹਨਾਂ ਨੇ?
ਤੁਹਾਨੂੰ ਦ ਤਾਂ ਉਹਨਾਂ ਦਾ ਨੰਬਰ ਦੇ ਦਾਂਗਾ, ਤੁਸੀਂ ਗੱਲ ਕਰ ਲੈਣਾ।
ਠੀਕ-ਠੀਕ, ਤੁਸੀਂ ਮੈਨੂੰ ਨੰਬਰ ਭੇਜਣਾ ਜ਼ਰੂਰ ਉਹਨਾ ਦਾ ਵਟਸਐਪ ਕਰਨਾ। ਜਿਵੇਂ ਵੀ ਤੇ ਫੇਰ ਮੈਂ ਉਹਨਾਂ ਨਾਲ ਗੱਲ ਕਰਾਂਗੀ। ਹਾਂਜੀ-ਹਾਂਜੀ ਬਾਹਰ ਗਏ ਦੇ, ਨੇ ਕਿਧਰੇ ਹੋ ਅੱਜ-ਕੱਲ੍ਹ।
ਹਾਂ ਬਾਹਰ ਗਏ ਹੋਏ ਨੇ,
ਅੱਛਾ, ਅੱਛਾ। ਠੀਕ ਹੈ ਠੀਕ ਹੈ, ਚਲੋ ਆਉਣਗੇ, ਤੇ ਕਹਿਣਾ ਅਸੀਂ ਯਾਦ ਕਰ ਰਹੇ ਸੀ। ਤੇ ਅਸੀਂ ਆਣਾ ਵੀ ਸੀ ਤੇ, ਜਦੋਂ ਆਉਣਗੇ, ਤਾਂ ਸਾਨੂੰ ਦੱਸਿਆ ਜੇ ਅਸੀਂ ਆਵਾਂਗੇ।
ਠੀਕ ਹੈ ਜ਼ਰੂਰ ਕਰਾਂਗੇ ਦੱਸਾਂਗਾ, ਮੈਂ ਉਹਨਾਂ ਨੂੰ ਨਾ।
ਹਾਂਜੀ-ਹਾਂਜੀ ਥੋੜਾ ਮੌਸਮ ਵੀ ਥੋੜਾ ਠੀਕ ਹੋ ਜਾਏਗਾ, ਤਬ ਤੱਕ ਮੌਸਮ ਕਿਵੇਂ ਦਾ ਚੱਲ ਰਿਹਾ ਉੱਥੇ
ਮੌਸਮ ਠੀਕ ਹੈ, ਬਰਸਾਤਾਂ ਨੀ ਹੋਈਆਂ ਹਾਲੇ, ਗਰਮੀ ਵਗੈਰਾ ਚੱਲ ਰਹੀ ਐ ਅੱਜ-ਕੱਲ ਹੂੰ,
ਤੁਥੋਡੀ ਬਾਰਿਸ਼ ਵਗੈਰਾ ਹੋਜੇ ਨਾ, ਮੌਸਮ ਠੰਡਾ ਹੋਜੇ ਫੇਰ ਫੇਰ ਬਾਹਰ ਨਿਕਲਣ ਦਾ ਥੋੜਾ ਠੀਕ ਰਹਿੰਦਾ, ਵੀ ਤੇ ਬਹੁਤ ਗਰਮੀ ਹੈਗੀ ਹੈ।
ਹੂੰ-ਹੂੰ, ਇਹ ਤੇ ਹੈ ਹੀ ਆ।
ਹਾਂਜੀ ਹਾਂਜੀ ਚਲੋ ਫਿਰ ਮੌਸਮ ਠੀਕ ਹੋਏਗਾ ਥੋੜਾ ਦੱਸਣਾ ਨਾਲੇ ਉਹਨਾਂ ਨੂੰ ਕਹਿਣਾ ਕਿ ਅਸੀਂ ਯਾਦ ਕਰ ਰਹੇ ਸੀ ਤੁਹਾਨੂੰ ਹਾਂਜੀ ਹਾਂਜੀ ਹੋਰ ਬੱਚੇ ਕੀ ਕਰ ਰਹੇ ਨੇ ਤੁਹਾਡੇ ਅੱਜ ਕੱਲ੍ਹ
ਬੱਚੇ ਲੱਗੇ ਹੋਏ ਪੜ੍ਹਾਾਈਆਂ ਪੜੂਆਂ 'ਚ ਪੜ੍ਹ ਰਹੇ ਨੇ
ਅੱਛਾ ਅੱਛਾ
ਹਾਂ,
ਛੁੱਟੀਆਂ ਹੋਈ ਦੀਆਂ ਹੋਗੀਆਂ ਹਜੇ ਤੇ,
ਹਾਂ ਛੁੱਟੀਆਂ ਹੋ ਦੀਆਂ।
ਅੱਛਾ, ਅੱਛਾ ਗਏ ਨੀ ਕਿਧਰ ਤੁਸੀਂ ਬੱਚਿਆਂ ਨੂੰ ਲੈ ਕੇ।
ਗਏ ਸਾ,
ਅੱਛਾ-ਅੱਛਾ ਕਿੱਥੇ ਘੁੰਮ ਕੇ ਆਏ ਹੋ?
ਅਸੀਂ ਦਰਬਾਰ ਸਾਹਿਬ ਗਏ ਸਾਂ।
ਅੱਛਾ-ਅੱਛਾ ਅੱਜ-ਕੱਲ ਲੋਕ ਸ੍ਰੀਨਗਰ ਵੱ ਬੜਾ ਜਾ ਰਹੇ ਨੇ, ਤੁਸੀ ਨੀ ਗਏ?
ਹੂੰ। ਸ਼ੀ ਸ਼ੀ ਸ੍ਰੀਨਗਰ ਹਾਂ ਸ੍ਰੀਨਗਰ ਕਾਫੀ ਅੱਛੀ ਜਗਾ ਹੈਗੀ ਏ।
ਹਾਂ ਬੋਤ ਲੋਕ ਗਏ ਦੇ ਨੇ, ਸਾਡੀ ਵਾਲੀ ਸਾਈਡ ਤੋਂ ਕਾਫ਼ੀ ਲੋਕ ਗੲਦੇ ਨੇ ਤੁਸੀਂ ਨੀ ਗਏ।
ਹਾਂ ਬੋਤ ਜੀ ਬੋੋਹਤ ਟੂਰਿਸਟ ਏਰੀਆ ਵਲਡ ਫੇਮਸ ਹੈ, ਪੁ
ਹਾਂ ਹੁ।
ਹੂੰ ਨਾ ਸ੍ਰੀਨਗਰ ਨਹੀਂ ਗਿਆ।
ਅੱਛਾ ਅੱਛਾ ਅੱਛਾ ਮੈਂ ਸ਼ਾ ਅੱਛਾ ਸ਼ਾਯਦ ਤੁਸੀਂ ਗਏ ਓ, ਤੁਹਾਨੂੰ ਥੋੜ੍ਹਾ ਪੁੱਛਾਂ ਫਿਰ ਅਸੀਂ ਵੀ ਹੋ ਕੇ ਆਈਏ।
ਜਾਣਾ ਹੈਗਾ, ਦੇਖੋ ਕਦੋਂ ਜਾਂਨੇ ਆ।
ਅੱਛਾ ਅੱਛਾ।
ਹੂੰ।
ਚਲੋ ਵਦਿਆ ਜਦੋਂ ਹੋ ਹੋ ਕੇ ਆਓਗੇ ਸਾਨੂੰ ਵੀ ਦੱਸਨਾ ਉੱਥੇ ਦਾ ਕੀ ਹਿਸਾਬ ਏ ਫੇਰ ਅਸੀ ਅਸੀਂ ਵੀ ਦੇਖਦੇ ਹਾਂ ਮੂਡ ਬਣਾਉਂਦੇ ਹ ਹੋ ਕੇ ਆਉਂਦੇ ਆ ਹਾਂ ਥੋੜਾ ਪਤਾ ਚੱਲਦਾ ਜਾਂਦਾ ਨਾ ਏਰੀਆ ਕਿਵੇਂ ਦਾ ਹੈਗਾ ਉੱਥੇ ਕੁ ਮਤਲਬ ਕਿ ਰਹਿਣ ਦੀ ਕੋਈ ਪਰੇਸ਼ਾਨੀ ਤੇ ਨੀ ਆਉਂਦੀ ਖਾਣ ਪੀਣ ਦੀ ਕਿਵੇਂ ਦਾ ਉੱਥੇ ਦਾ ਹੀ
ਨਹੀਂ ਉੱਥੇ ਕਾਫੀ ਹੋਟਲਸ ਵਗੈਰਾ ਹੈ ਗੁਰਦੁਆਰੇ ਵੀ ਬਹੁਤ ਅੱਛੇ ਨੇ ਇਤਿਹਾਸਿਕ ਗੁਰਦੁਆਰੇ ਨੇ
ਅੱਛਾ ਅੱਛਾ।
ਹੁੰ।
ਠੀਕ ਏ ਠੀਕ ਏ ਚਲੋ ਅਸੀਂ ਆਦੇਂ ਆ ਫੇਰ ਚੱਲਦੇ ਆ।
ਹਾਂ ਚਾ।
ਚਲੋ ਠੀਕ ੲ ਓਕੇ ਜੀ, ਓਕੇ ਜੀ, ਸਤਿ ਸ਼੍ਰੀ ਅਕਾਲ ਜੀ।
ਦੱਸ। ਅੱਥ ਵੀ